ਸਤਿ ਸ਼੍ਰੀ ਅਕਾਲ ਭਾਜੀ, ਹੋਰ ਠੀਕ ਹੋ?
ਵਧੀਆ ਜੀ, ਤੁਸੀਂ ਸੁਣਾਓ ਔ? ਆਪਾਂ ਠੀਕ ਆ?
ਵਧੀਆ-ਵਧੀਆ, ਹੋਰ ਘਰ ਬਾਰ ਠੀਕ ਆ?
ਹੈ ਉਹ,
ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ। ਪਾਜੀ ਔਨਲਾਈਨ ਔਰ ਔਫਲਾਈਨ। ਪੜਈ ਦੇ ਬਾਰੇ, ਐਜੂਕੇਸ਼ਨ ਦੇ ਬਾਰੇ, ਕੀ ਸਿਸਟਮ ਹੈ, ਤੁਹਾ ਤੁਹਾਡੇ ਹਿਸਾਬ ਨਾਲ ਕਿਹੜੀ ਠੀਕ ਹੈ।
ਮੇਰੇ ਹਿਸਾਬ ਨਾਲ ਤੇ ਭਾਜੀ, ਔਫਲਾਈਨ ਠੀਕ ਹੈ। ਔਫਲਾਈਨ ਤੇ ਬੰਦਾ ਪਤਾ ਲਗਦਾ ਏ ਕਿ, ਬੰਦਾ ਅਪ ਸੁਵਾਵ ਜਵਾਬ ਵੀ ਕਰ ਸਕਦਾ। ਉਹਨਾਂ ਨਾਲ, ਏਨਾ ਪਤਾ ਵੀ ਕਰ ਸਕਦਾ। ਕੀ ਕਰ, ਕੀ ਕਰ ਰਿਹਾ, ਬੱਚਾ ਅੱਜ-ਕੱਲ। ਪੜ ਕੇ ਆ ਰਿਹਾ, ਨੀ ਪੜ ਕੇ ਆ ਰਿਹਾ, ਤੁਸੀਂ ਔਨਲਾਈਨ ਵੇਖ ਲੋ। ਜੂ ਮੀਟਿੰਗ ਲਾ ਕੇ, ਚੱਲ ਜਾਂਦਾ ਜਿੱਥੇ ਮਰਜੀ ਜਾ ਸਕਦਾ ਹਨਾ, ਜੀ।
ਹਾਂਜੀ- ਹਾਂਜੀ, ਹਾਂਜੀ ਬਿਲਕੁਲ, ਸਹੀ ਗੱਲ ਹੈ।
ਹੋਰ, ਜਿ ਹੁਣ ਤੁਸੀਂ, ਵੇਖ ਲਓ ਕਿ ਔਫਲਾਈਨ ਸ਼ੋਪਿੰਗ ਜ, ਉਹ ਔਫਲਾਈਨ ਐਜੂਕੇਸ਼ਨ ਜਿਵੇਂ ਤੁਸੀਂ ਕੋਈ ਵੀ ਡਾਊਟ ਅਪਨਾ, ਕਲੀਅਰ ਕਰ ਸਕਦੇ ਹੋ। ਸਾਹਮਣੇ ਕਿ ਬ ਬੱਚਾ, ਪੜਦਾ ਪਿਆ ਨੀ ਪੜਦਾ ਪਿਆ, ਏਇ ਪਤਾ ਲੱਗ ਜਾਂਦਾ, ਬਹੁ ਤੁਸੀਂ ਚੀਜਾਂ ਪਤਾ ਲੱਗਦਾ ਜੀ।
ਉਹ ਔਨਲਾਈਨ ਚ ਕੀ ਹੈ, ਬੱਚਾ ਅਗਰ ਫੋਨ ਵੀ ਚਲਾ ਰਿਹਾ, ਇੱਕ ਸਾਈਡ ਐਪ ਹੋਲੇਆ ਹੋਇਆ, ਔਨਲਾਈਨ ਕਲਾਸ ਲੱਗ ਰਹੀ ਏ, ਦੂਜੇ ਇੰਸਟਾਗ੍ਰਾਮ ਚੱਲ ਰੇਆ, ਕੀ ਪਤਾ ਬੱਚਾ ਕੀ ਕਰ ਰੇਆ ਏ? ਮੈਡਮ ਨੂੰ ਕੀ ਪਤਾ ਲੱਗਣਾ ਏ? ਕੀ ਕਰ ਰੇਆ ਅੱਜ ਕੱਲ ਵੈਸੇ ਈ, ਆ ਊਟ ਪਟਾਂਗ ਐਪ ਆ ਗਏ ਨੇ, ਕੀ-ਕੀ? ਕਰਦੇ ਰਹਿੰਦੇ ਨੇ ਬੱਚੇ, ਬਾਏ ਮੈਂ ਵੀ ਏਹੀ ਸੋਚ ਰੇਆ ਬੀ ਅਪਣੇ ਬੱਚੇ ਨੂੰ, ਮਤਲਬ ਕਿ ਔਫਲਾਈਨ ਉਹ, ਮਤਲਬ ਕਿ, ਕੋਰਸ ਚੋ ਕੇਹ ਰਾ ਕਰਨਾ ਨਾ ਉਸਨੇ, ਤੋਂ ਫਿਰ ਔਫਲਾਈਨ ਈ ਕਰਵਾਵਾ।
ਹਾਂਜੀ-ਹਾਂਜੀ।
ਹਾਂਜੀ। ਹੋਰ ਤੁਸੀਂ ਕੀ ਕਰ ਰਹੇ ਹੋ ਵੈਸੇ ਪੜ੍ਹਾਈ? ਔਫਲਾਈਨ ਕਰਦੇ ਔ, ਔਨਲਾਈਨ ਈ? ਹੈਲੋ। ਹੈਲੋ।
ਪੇਲੇ ਏਨੂੰ ਕੋਈ ਸਮਝਾਂਦਾ ਨਾ ਜੀ, ਨਾ ਪਤਾ ਲੱਗਦਾ ਕੀ ਕਰਾਂਦੇ? ਹਨਾ ਜੀ। ਹੈਲੋ, ਹਨਾ ਜੀ ਪਤਾ ਸਾਨੂੰ ਨਾ ਪਤਾ ਲੱਗਦਾ, ਕੀ ਚੱਲ ਰਿਆ ਏ? ਹਨਾ ਜੀ।
ਹੂੰ।
ਕੀ ਕਰ ਰੇਆ, ਕੀ?
ਤੁਸੀਂ ਔਫਲਾਈਨ ਕਰਦੇ ਔ, ਔਨਲਾਈਨ ਪੜ੍ਹਾਈ? ਹੈਲੋ।
ਇੱਕ ਤੇ ਬੱਚੇ ਤਦ ਕਰਕੇ ਨਈ ਕਰਦੇ, ਹਨਾ ਜੀ।
ਹਾਂਜੀ-ਹਾਂਜੀ, ਬਿਲਕੁਲ ਸਈ ਗੱਲ ਏ।
ਸ਼ਰਮਾਂਦੇ ਨੇ, ਅੱਜ-ਕੱਲ੍ਹ ਤੁਸੀ ਔਫਲਾਈਨ ਜਿਵੇ ਮਰਜ਼ੀ ਕਰ ਸਕਦੇ, ਆਪਣੇ ਸਰ ਨਾਲ ਫਰੈਂਕਲੀ ਵੀ ਹੋ ਸਕਦੇ ਹੋ, ਹਨਾ ਜੀ, ਜੋ ਮਰਜੀ ਡਾਊਟ ਲਾ
ਚਾ ਚਾਰ ਵਾਰ ਸੋਚੇਗਾ, ਮੈਂ ਬੋਲਾ ਯਾ ਨਾ ਬੋਲਾ, ਇੰਨੀ ਚਾਲੀ ਕਲਾ ਬੱਚਿਆਂ ਦੀ ਕਲਾਸ ਹੋਏਗੀ। ਬਈ ਕੋਈ ਮੇਰਾ ਬੱਚਾ ਵੀਡੀਓ, ਵੂਡੀਓ ਰੀਕੋਰਡ ਵਗੈਰਾ ਕਰਕੇ, ਕਿਤੇ ਹੋਰ ਅਪਲੋਡ ਨਾ ਕਰਦੇ। ਚਾਰ ਵਾਰੀ ਬੰਦਾ ਸੋਚੋ ਪਲੇ ਨੀ ਤੇ ਹਾਂ, ਸਿੱਦਾ ਡਾਰੈਕਟ ਬੋਲੇਗਾ, ਬਈ ਮੈਮ ਮੈਨੂੰ ਏਹ ਡਾਊਟ ਏ। ਮੈਂ ਏਹ ਪੁੱਛਣਾ ਏ, ਮੈਡਮ ਮ ਨਾਲੇ ਈ ਦੱਸੇਗੀ, ਹਾਂ ਬਈ ਐਵੇਂ-ਐਵੇਂ ਕਰੋ, ਕੋਈ ਗੱਲ ਨੀ।
ਹਾਂਜੀ-ਹਾਂਜੀ, ਸਈ ਗੱਲ ਐ, ਜਿਵੇਂ ਜਸੀਂ ਉਹ ਔਫਲਾਈਨ ਚ ਜਾਦਾ ਵਦੀਆ ਹੈਗਾ, ਤੁਸੀਂ ਮੈਡਮ ਦੇ ਸਾਮਣੇ ਜੇ ਪੇਪਰ ਵੀ ਦੇ
ਔਫਲਾਈਨ ਦਾ ਇੱਕ ਏਹ ਵੀ ਨੁਕਸਾਨ ਏ, ਵ ਕਾਰਦੇਆਂ ਦੇ ਮਤਲਬ ਕਿ ਕਰਦੇ ਫੋਨ ਕਰ ਦਿੰਦੇ, ਵੀ ਮੈਡਮਾਂ ਕਰਦੇਆਂ ਨੂੰ ਫੋਨ ਕਰ ਦਿੰਦੀ ਏ। ਕੋਈ ਬੱਚਾ ਤੁਹਾਡਾ ਵੀਕ ਹੈਗਾ, ਪੜ੍ਹਾਈ ਨਈ ਕਰ ਰਿਆ ਵਗੈਰਾ-ਵਗੈਰਾ। ਐਵੇਂ
ਹੈਲੋ।
ਇੱਕ ਹਾਂਜੀ-ਹਾਂਜੀ।
ਮੈਂ ਕਿਆ ਬੱਚੇ ਕਿੰਨਾ ਪੜ੍ਹਦਾ, ਪੜ੍ਹ ਕੇ ਆਇਆ, ਮੈਡਮ ਨੂੰ ਪਤਾ ਲੱਗ ਜਾਂਦਾ ਬੱਚੇ ਦਾ ਬਿਹੇਕੀਅਰ। ਬੱਚਾ ਸਹੀ ਹੈ ਨਹੀਂ ਹੈਗਾ। ਬੱਚਾ ਐਵੇਂ ਕੰਮ
ਵੀ ਹੈਗੇ ਨੇ ਔਫਲਾਈਨ ਦੇ ਕੁਛ ਔਨਲਾਈਨ ਦੇ ਵੀ ਬੈਨੀਫਿਟ ਵੀ ਹੈ, ਨੁਕਸਾਨ ਔਫਲਾਈਨ ਚਾਹੇ ਮੈਡਮ ਨਾਲ ਹੀ ਫੋਨ ਕਰਦੇ ਕਿ ਅਗਰ ਬੱਚਾ ਨੀ ਪੜ੍ਹ ਰਿਹਾ ਹਾਂ ਤੁਹਾਡਾ ਬੱਚਾ ਨਹੀਂ ਪੜ੍ਹ ਰਿਹਾ। ਬਈ ਇਹਨੂੰ ਸਮਝਾਓ। ਨਾਲ ਹੀ ਫੇਰ ਕਰਦਿਆਂ ਕੋਲੋਂ ਡਾਂਟ ਖਾਏਗਾ। ਫਿਰ ਤਾਂ ਤੇ ਬੱਚਾ ਪੜੇਗਾ ਜੀ ਦੇਖੋ। ਘਰਦੇ ਜ ਡੰਡਾ ਜਦ, ਮਤਲਬ ਕਿ ਬੋਲਣਗੇ ਵਗੈਰਾ, ਡਾਂ ਕੁਟਣਗੇ, ਫੇਰ ਤੇ ਬੱਚਾ ਪੜ੍ਹੇਗਾ ਈ, ਬਾ ਏਹ ਵੀ ਏ ਔਫਲਾਈਨ ਦਾ, ਹਾਂਜੀ-ਹਾਂਜੀ।
ਹੈਲੋ।
ਹਾਂਜੀ-ਹਾਂਜੀ ਬੋਲੋ।
ਹਾਂਜੀ ਮੈਂ ਕੇਹ ਰੇਆ ਸੀ, ਫਿਰ ਤੁਸੀਂ ਦੱਸਦੇ ਹੋਣੇ। ਬੈਨੀਫਿਟ ਹੈਗੇ ਨੇ, ਔਫਲਾਈਨ-ਔਫਲਾਈਨ ਜੇ ਜਾਦਾ ਬੈਨੀਫਿਟ ਹੈਗੇ ਨੇ, ਤੁਸੀਂ ਕੋਈ ਵੀ ਡਾਊਟ, ਕੋਈ ਵੀ ਕਲੀਅਰ ਕਰ ਸਕਦੇ ਔ ਨਾ ਜੇ ਹੁਣੇ, ਕੋਈ ਵੀ ਡਾ
ਹਾਂਜੀ।
ਹਨਾ ਜੀ, ਹਨਾ ਜੀ, ਕੁਛ ਵੀ ਕਰ ਸਕਦੇ ਔ ਨਾ ਜੀ?
ਬਿਲਕੁਲ ਸਈ ਗੱਲ ਏ ਜੀ। ਬਾਹ ਬੱਚਾ ਏ, ਔਫਲਾਈਨ ਇੱਚ ਥੋੜਾ ਹਿਚਕੀਚਾਨ ਹਿਚਕਿਚਾਂਦਾ ਨਈ ਮ ਮਤਲਬ ਔਨਲਾਈਨ ਨੇ ਚਾਹੇ ਚਾਲੀ- ਪੰਜਾਹ ਬੱਚਿਆਂ ਦੀ ਕਲਾਸ ਹੋਏਗੀ। ਬੱਚਾ ਚਾਰ ਵਾਰ ਬੋਲਣ ਨੂੰ ਸੋਚੇਗਾ। ਸੋਚੇਗਾ। ਪਰ ਔਫਲਾਈਨ ਇਹ ਮਤਲਬ ਕਿ ਬੱਚੇ ਦੀ ਕੰਸਟ੍ਰੇਸ਼ਨ ਓਫਲਾਈਨ ਹੈ ਬੱਚੇ ਦੀ ਕੰਸਟੇਸ਼ਨ ਵਗੈਰਾ ਬਣਨੀ ਰਹਿੰਦੀ ਹਾਂ ਬਈ। ਕਿ ਆਪਣਾ ਉਹਦਾ ਏਮ ਇੱਕ ਸੈਟ ਹੋ ਜਾਂਦਾ ਹਾਂ ਬਾਈ। ਮੈਂ ਇੰਜੀਨੀਅਰ ਬਣਨਾ। ਡਾ ਉਸ ਦੇ ਉਹਦੇ ਬਾਰੇ ਚ' ਹੀ ਪੜ੍ਹਦਾ ਰਹਿੰਦਾ। ਔਨਲਾਈਨ ਚਾਹੇ ਫਾਲਤੂ ਦੇ ਐਪ ਫੋਨ ਤੋਂ ਅਗਰ ਕਲਾਸ ਲਗਾਏਗਾ ਤਾਂ ਮਾਈਡ ਡਿਸਟ੍ਰੈਕਟ ਹੋਏਗਾ। ਨੋਟੀਫਿਕੇਸ਼ਨ ਵ ਜਾਣਗੀਆਂ। ਬਸ ਇੰਸਟਾਗ੍ਰਾਮ ਚੱਲ ਜੇ, ਸੈਪ ਚੱਲ ਜੇ, ਸਾਰੇ ਬੱਚਿਆਂ ਦਾ ਜੀ। ਤਾਂ ਉਹ ਫਲਾਈਨ ਮਤਲਬ ਕਿ ਕੋਈ ਉੱਧਰ ਕੋਈ ਡਿਸਟਰ੍ਰੈਕਸ਼ਨ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਨਾ ਕੋਈ ਫੋਨ ਨਾ ਕੋਈ ਕੁਛ।
ਸਾਨੂੰ ਵਾਈਫਾਈ ਵਧੀਆ ਚਾਹੀਦਾ ਹੈ। ਫੇਰ ਰੋ ਵਾਸਤੇ ਨੈੱਟ ਵੀ ਚਾਹੀਦਾ ਹੈ, ਫੋਨ ਫੋਨ ਵੀ ਅਲੱਗ ਚਾਹੀਦਾ ਹੈ। ਫੋਨ ਵੀ ਲੈ ਕੇ ਆਈਦਾ। ਇਹਦੇ ਬਲ
ਬਿਲਕੁਲ। ਹਾਂਜੀ, ਜਿਹੜਾ ਜਿਹਾ ਨੈਟਵਰਕ ਸਲੋ ਹੋ ਡਿਸਕਨੈਕਟ ਹੋ ਜਾਂਦੀ। ਗਿਲਾਸ ਵੀ।
ਹਾਂਜੀ- ਹਾਂਜੀ ਸਹੀ ਗੱਲ, ਬਿਲਕੁਲ ਸਹੀ ਗੱਲ।
ਹਾਂਜੀ। ਬਹੁਤ ਹੀ ਅੱਪ ਹੈਗਾ। ਮਤਲਬ ਕੀ ਹੈਗਾ ਮਤ ਮਤਲਬ ਅਗਰ ਔਨਲਾਈਨ ਲਗਾਣੇ ਤਾਂ ਆਪਣਾ ਅਲਗ ਇੱਕ ਇੱਕ ਰੂਮ ਪ੍ਰਾਈਵੇਟ ਰੂਮ ਹੋਣਾ ਚਾਹੀਦਾ। ਜਿਹਦੇ ਚ ਵਾਈਫਾਈ ਵਗੈਰਾ ਸਭ ਕੁਛ ਹੋਣਾ ਚਾਹੀਦਾ ਹੈ। ਬਾਕੀ ਅੱਜ ਕੱਲ ਦੇ ਘਰ ਦੇ ਕਦੀ ਕੋਈ ਮਹਿਮਾਨ ਆ ਜਾਂਦਾ। ਜਦੀ ਮਸ ਕਦੀ ਆ ਜਾਂਦੀ। ਮਾਸਟਰ ਕੋਈ ਰਿਸ਼ਤੇਦਾਰ, ਕੋਈ ਨੇਬਰ ਵਗੈਰਾ ਸਭ ਆ ਜਾਂਦੇ। ਤੂੰ ਨਉ ਦੇ ਸਾਹਮਣੇ ਵੀ ਕਲਾਸ ਨ ਡੰਗ ਨਾਲ ਲੱਗ ਸਕਦੀ ਨਾ। ਤ ਥੋੜ੍ਹਾ ਜ ਵੀ ਬਹੁਤ ਦੇਖ ਕੇ ਚੱਲਣਾ ਹੁੰਦਾ। ਹੈਲੋ, ਹੈਲੋ,
ਹਾਂਜੀ -ਹਾਂਜੀ ਬੋਲੋ- ਬੋਲੋ ਭਾਜੀ ਮੈਂ ਕਿਹਾ। ਮੈਂ ਕਹਿ ਜਵੇ ਤੁਸੀਂ ਹੁੂੰ ਦੱਸਿਆ ਸੀ ਵੀ। ਪ੍ਰਾਈਵੇਟ ਰੂਮ ਹੋਣਾ ਚਾਹੀਦਾ। ਨਾਲ ਨੈਕਟ
ਤੁਹਾਡਾ ਨੈਟਵਰਕ ਸਲੋ ਚੱਲ ਰਿਹਾ ਭਾਅ ਜੀ।
ਹੈਲੋ, ਹਾਂਜੀ। ਮੈਂ ਕਿਹਾ, ਮੈਂ ਕਿਹਾ ਸੀ। ਓਫਨਲੀ ਵੀ ਅਲੱਗ ਤਰੀਕੇ ਦੀ ਹੁੰਦੀ। ਅੱਜ ਵੇਖ ਹੋਣਾ। ਜਿੰਨਾ, ਜਿੰਨਾ ਦਾ ਇੱਕ ਘਰ ਜ਼ਿਆਦਾ ਵੱਡਾ ਹੈਂਡੀਕੈਪ ਹੋਏ ਉਹ ਘਰ
ਹੈਲੋ,
ਆਪਣਾ ਡਾਊਟ। ਹੋਰ ਵੀ ਤੁਸੀਂ ਕੁਛ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ। ਹਨਾ ਜੀ। ਹੋਰ ਵੀ ਕੁਛ ਡਾਊਟ ਕਲੀਅਰ ਕਰਨਾ ਹੋਵੇ ਮੈਡਮ ਦਾ ਸਾਹਮਣਾ ਕਰ ਸਕਦੇ ਆਪਣੇ ਕਲੀਅਰ ਜੀ। ਤੁਸੀਂ ਕੁਛ ਵੀ ਕਰ ਸਕਦੇ ਹੋ ਕੋਈ ਵੀ ਡਾਊਟ ਲੈਣਾ ਹੋਵੇ। ਕੋਈ ਵੀ ਡਾਊਟ ਲੈਣਾ ਹੋਏ ਤੁਸੀਂ ਆਪਣਾ
ਬਾਕੀ ਉਹ ਔਫਲਾਈਨ ਚਾਹੇ ਬੱਚਿਆਂ ਨੂੰ ਮਤਲਬ ਕਿ ਪੂਰਾ ਕਲਾਸ ਮਤਲਬ ਕਿ ਅੱਠ- ਦਸ ਘੰਟੇ ਦੀ ਕਲਾਸ ਹੁੰਦੀ ਹੈ ਸਕੂਲ, ਕੋਲਜ ਵਗੈਰਾ। ਉੱਧਰ ਮਤਲਬ ਹ ਲੈਕਚਰ ਅਲੱਗ -ਅਲੱਗ ਲੱਗਦੇ। ਅਲੱਗ -ਅਲੱਗ ਟਾਈ ਦੇ ਅਲੱਗ ਅਲੱ ਸਬਜੈਕਟ ਹੁੰਦੇ ਨੇ। ਉੱਪਰੋਂ ਦੀ ਫੇਿਰ ਥੋੜਾ ਮਨੋਰੰਜਨ ਵਗੈਰਾ ਲਈ। ਵਗਰਾ ਵੀ ਹੁੰਦੀ ਹੈ ਖਾਣ- ਪੀਣ ਦਾ ਟਮ ਅਲੱਗ ਦਿੰਦੇ ਉਹ। ਮਤਲਬ ਘੁੰਮਣ- ਫਿਰਨ ਨੂੰ ਸਪੋਰਟਸ ਦਾ ਅਲੱਗ ਲੈਕਚਰ ਲੱਗਦਾ ਹੈ। ਸਾਰੀ ਚੀਜ਼ਾਂ, ਸਾਰੀ ਚੀਜ਼ਾਂ ਅੱਛਾ ਲੱਗਦਾ।
ਹੈਲੋ।
ਨੌਲੇਜ ਵੀ ਪੂਰੀ ਹੋਣੀ ਚਾਹੀਦੀ ਹੈ ਸਾਨੂੰ ਉਹ ਨੌਲੇਜ ਵੀ ਵਧਦੀ ਸਕਿਲ ਵਧਦੀ ਹੈ।
ਹਾਂਜੀ। ਬਿਲਕੁਲ ਸਹੀ ਗੱਲ ਹੈ ਜੀ ਮਤਲਬ ਕੀ ਇਹੀ ਕਹਿੰਦੇ ਨੇ ਓਫਲਾਈਨ ਹੀ ਵੈਸੇ ਤੁਹਾਡੇ ਹਿਸਾਬ ਨਾਲ ਕਿਹੜੀ ਓਫਲਾਈਨ ਹੀ ਬੈਸਟ ਏ। ਔਫਲਾਈਨ ਪੜ੍ਹਾਈ ਬੈਸਟ ਹੈ ਤੁਹਾਡੇ ਹਿਸਾਬ ਨਾਲ। ਹੈਲੋ। ਹੈਲੋ ਹਾਂਜੀ।
ਆਨਲਾਈਨ ਸ਼ਾਪਿੰਗ ਆ ਫਰੈਂਡ ਔਨਲਾਈਨ ਸ਼ੋਪਿੰਗ
ਹਾਂਜੀ ਹਾਂਜੀ। ਹੈਲੋ ਆਵਾਜ ਨਹੀਂ ਆ ਰਹੀ ਜੀ ਭਾਜੀ ਤੁਹਾਡੀ।
ਕੀ ਕਰਦੇ ਹੋ ਤੁਸੀਂ ਆਪਣੇ ਦੋ ਯਾਨੀ ਕਿ ਸ਼ੇਅਰ ਕਰ ਸਕਦੇ ਹੋ ਬਹੁਤ ਚੀਜ਼ਾਂ ਕੁਛ ਕਰ ਸ਼ੇਅਰ ਕਰ ਸਕਦੇ ਹੋ।
ਹਾਂਜੀ। ਤੁਹਾਡੇ ਹਿਸਾਬ ਨਾਲ ਕਿਹੜੀ ਮਤਲਬ ਕਿ ਔਫਲਾਈਨ ਔਨਲਾਈਨ ਕਿਹੜੀ ਉਹ ਬੈਸਟ ਹੈਗੀ ਹੈ। ਹੈਲੋ।
ਹੈਲੋ।
ਹਾਂਜੀ ਮੈਂ ਕਿਹਾ ਤੁਹਾਡੇ ਹਿਸਾਬ ਨਾਲ ਕਿਹੜੀ ਬੈਸਟ ਹੈਗੀ ਆ ਔਫਲਾਈਨ ਪੜ੍ਹਾਈ ਆਨਲਾਈਨ।
ਆਫਲਾਈਨ ਵਧੀਆ ਮੇਰੇ ਹਿਸਾਬ ਨਾਲ ਭਾਜੀ। ਕਿਉਕਿ ਔਫਲਾਈਨ ਕੋਈ ਵੀ ਡਊਟ ਹੋ ਕੁਛ ਵੀ ਹੋਏ ਤੁਸੀ ਕਰ ਸਕਦੇ ਹੋ।
ਹਾਂਜੀ। ਹੈਲੋ। ਭਾਜੀ, ਨੈੱਟਵਰਕ ਸਲੋ ਹੈ ਤੁਹਾਡਾ।
ਔਨਲਾਈਨ ਜ਼ਿਆਦਾ ਵਧੀਆ ਨੀ ਹੈਗੀ ਕੰਸਰਨਟੈਸ਼ਨ ਵੀ ਨਹੀਂ ਹੁੰਦੀ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੁਣ ਜਿਵੇਂ ਕਿਸੇ ਬੱਚੇ ਯੂਪੀ ਐਸ ਸੀ ਵਗੈਰਾ ਦੇ ਯੂ ਪੀ ਐਸ ਵਗੈਰਾ ਪੇਪਰ ਆਈਏਸ ਵਗੈਰਾ ਦੇ ਪੇਪਰ ਕਲੀਅਰ ਕਰਨੇ ਹੁੰਦੇ ਨੇ ਤੇ ਉਹ ਫੇਰ ਉਹ ਔਨਲਾਈਨ ਥੋੜ੍ਹਾ ਨਾ ਹੋ ਪਾਣਗੇ ਉਹ ਤੇ ਔਫਲਾਈਨ ਹੀ ਹੋ ਪਾਣਗੇ ਤਿਆਰੀ ਵਗੈਰਾ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਕਿਉਂਕਿ ਕੰਸਰਟੇਸ਼ਨ ਚਾਹੀਦੀ ਹੁੰਦੀ ਹੈ ਉਹਦੇ ਤੇ।
ਕਈ ਹੁੰਦੇ ਕਈ ਹੁੰਦੇ ਨੇ ਬੰਦੇ ਪੜਾਕੂ ਜਿਹਨੂੰ ਨੋਲਜ ਲੈਣੀ ਹੁੰਦੀ ਹੈ ਜੇ ਬੈਚ ਚਲਾ ਲੈਂਦੇ ਨੇ। ਪੀ ਡਬਲਿਊ ਦੇ ਬੈਚ ਲੈ ਲੈਦੇ ਨੇ ਓ।
ਹਾਂਜੀ ਹਾਂਜੀ ਹਾਂਜੀ ਪਿੱਛੇ ਲੋਕਡਾਊਨ ਵਗੈਰਾ ਇਥੇ ਹੀ ਪੀਡਬਲਿਊ ਚਲਿਆ ਸੀ। ਤੁਸੀਂ ਵੇਖਿਆ ਹੋਣਾ।
ਚਲੋ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰ ਚਲੋ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ ਚੰਗਾ ਜੀ।